ਹੈਲੋ-ਹੈਲ ਸਤਿ ਸ਼੍ਰੀ ਅਕਾਲ ਵੀਰ ਜੀ, ਕਿੱਦਾਂ ਹੋ ਤੁਸੀਂ?
ਵਧੀਆ, ਤੁਸੀਂ ਸੁਣਾਓ?
ਵਧੀਆ ਜੀ ਵਧੀਆ, ਹੋਰ ਕੀ ਕਰਦੇ ਪੇ ਤੁਸੀਂ?
ਕੁਛ ਨੀ, ਘਰ ਬੈਠੇ ਹਾਂ
ਅੱਛਾ ਘਰ ਬੈਠੇ ਓ।
ਹਾਂਜੀ
ਕੀ ਖਾਧਾ ਤੁਸੀਂ ਅੱਜ ਫਿਰ?
ਫਾਸਟ ਫੂਡ ਖਾਧਾ,
ਅੱਛਾ ਫਾਸਟ ਫੂਡ 'ਚ ਕੀ ਖਾਧਾ।
ਬਰਗਰ
ਹਾਏ, ਬਰਗਰ ਫਾਸਟ ਫੂਡ ਨਾ ਵੀਰ ਜੀ ਘੱਟ ਖਾਇਆ ਕਰੋਂ ਨੁਕਸਾਨ ਕਰਦੇ ਨੇ ਅੱਜ ਕੱਲ ਬੱਚਿਆਂ ਨੂੰ ਨਾ।
ਹਾਂਜੀ
ਅ-ਤੁਸੀਂ ਆਪਣੇ ਬੱਚਿਆਂ ਨੂੰ ਵੀ ਸਮਝਾਇਆ ਕਰਨਾ।
ਹਾਂਜੀ
ਹਾਂਜੀ ਫਾਸਟ ਫੂਡ ਨਾ ਘ-ਅ-ਘੱਟ ਖਾਣਾ ਚਾਹੀਦਾ ਕਿਉਂਕਿ ਨਾ ਮੈਦਾ ਜੰਮ ਜਾਂਦੇ ਫਿਰ
ਹਾਂਜੀ
ਬਿਮਾਰੀਆਂ ਲੱਗ ਜਾਂਦੀਆਂ ਨੇ ਫੇਰ ਅੱਜ ਕੱਲ ਤੇ ਪਟ ਪਤਾ ਨੀ ਮੋਮਸ ਚ ਕਿੱਦਾਂ-ਕਿੱਦਾਂ ਕੀੜੇ ਆਉਂਦੇ ਨੇ ਘਰ ਬਣਾਓ ਬੰਦਾ ਉਹ ਵਧੀਆ ਰਾੱਜ ਕੇ ਖਾ ਵੀ ਲੈਂਦਾ, ਸਾਰੇ ਖਾ ਲੈਂਦੇ। ਹਾਂਜੀ-ਹਾਂਜੀ ਉਹ ਤਾਈਮ, ਕਹਿੰਦੇ ਨੇ ਜਿਹੜੇ ਬਜ਼ਾਰੋਂ ਆਉਂਦੇ ਨੇ ਉਹ ਚ ਕੀੜੇ ਨਿਕ ਕੀੜੇ ਨਿਕਲਦੇ ਨੇ ਏਦਾਂ-ਏਦਾਂ ਸਭ ਕੁਛ ਕਹਿੰਦੇ ਨੇ
ਹਾਂਜੀ-ਹਾਂਜੀ,
ਹਾਂਜੀ ਉਹ ਤਾਂ ਆਏ।
ਤੁਸੀਂ ਕੀ ਕਰ ਰਹੇ ਹੋ ਅੱਜ ਕੱਲ, ਕੋਲਜ ਕਿ ਸਕੂਲ?
ਅ-ਅਸੀਂ ਤਾਂ, ਮੈਂ ਤਾ ਕੋਲੇਜ ਕਰ ਰਹੀ ਹਾਂ। ਮੈਂ ਤਾਂ ਕੋਲੇਜ ਕਰਦੀ ਪੀਆ ਵੀਰੇ। ਹੈਲੋ, ਵਾਜ਼ ਹੈਨੀ ਐਦੀ
ਕੀ ਕਰ ਰਹੇ ਹੋ ਅੱਜ-ਕੱਲ ਕੋਲੇਜ? ਕਿਹੜਾ ਈਯਰ ਏ?
ਮੇਰਾ ਸੈਕਿੰਡ ਈਅਰ ਏ ਹਲੇ ਤਾਂ
ਅੱਛਾ, ਪੇਪਰ ਹੋ ਗਏ ਨ
ਹਾਂਜੀ -ਹਾਂਜੀ ਭਈਆ ਜੈ ਮਾਤਾ ਦੀ, ਹਾਂਜੀ- ਹਾਂਜੀ ਹੋ ਗਏ ਨੇ
ਰਿਜਲਟ ਆ ਗਿਆ
ਹਾਂਜੀ- ਹਾਂਜੀ ਆ ਗਿਆ, ਹਾਂਜੀ
ਕਾਲਜ ਵਿੱਚ ਕੀ- ਕੀ ਹੈਗਾ
ਕਾਲਜ ਦੀ ਲਾਈਫ ਤਾਂ ਵਧੀਆ ਹੀ ਹੈ ਵੈਸਾ
ਕਾਲਜ ਦੀ ਵਧੀਆ ਸਕੂਲ ਦੀ ਵਧੀਆ
ਸਕੂਲ ਦੀ ਬੈਸਟ
ਹਾਂਜੀ।
ਹਾਂਜੀ। ਉਹ ਤਾਂ ਹੈ।
ਹੁਣ ਹਲੇ ਤਾਂ ਨਹੀਂ ਖੁੱਲੇ ਕੋਲੇਜ
ਨਹੀਂ ਖੁੱਲ ਗਏ ਨੇ ਕੋਲੇਜ ਤਾਂ ਵੈਸੇ
ਅਗਸਤ ਚ ਖੁੱਲਦੇ ਨੇ ਕੋਲਜ ਤੇ ਹਲੇ ਛੁੱਟੀਆਂ ਹੁੰਦੀਆਂ।
ਨਹੀਂ ਨਹੀਂ ਖੁੱਲ੍ਹੇ ਦੇ ਨੇ ਕਿਸੇ ਦੇ ਚੰਡੀਗੜ੍ਹ ਵਗੈਰਾ ਮੋਹਾਲੀ ਚ ਖੁੱਲ੍ਹੇ ਦੇ ਨੇ
ਅੱਛਾ ਅੱਛਾ।
ਹਾਂ ਉਹ ਤਾਂ ਹੈ
ਛੁੱਟੀਆਂ ਖ਼ਤਮ ਹੋ ਗਈਆਂ
ਆਹੋ, ਆਹੋ
ਅੱਛਾ
ਹ ਉਹ ਟਾਈਮ
ਹਾਂਜੀ।
ਹੋਰ ਤੁਸੀਂ ਅੱਜ ਫਾਸਟ ਫੂਡ ਖਾਧਾ ਫਿਰ
ਹਾਂਜੀ। ਤੁਸੀਂ ਕੀ ਖਾਧਾ ਅੱਜ।
ਤੁਸੀਂ ਕੀ ਖਾਧਾ ਅੱਜ
ਅ ਬਸ ਮੈਂ ਵੀ ਅੱਜ ਉਹ ਖਾਧੀ ਸੀ ਆਲੂ ਮਟਰ
ਅੱਛਾ।
ਆਲੂ ਮਟਰ ਖਾਧੇ ਨੇ ਮੈਂ ਵੀ ਅੱਜ ਤੇ ਚਾਵਲ ਨਾਲ ਬਣਾਏ ਦੇ ਸੀ
ਅੱਛਾ
ਹੁਣ ਆਪਾਂ ਪਾਰਕ ਆਏ ਸੀ ਸੈਰ ਕਰਨ ਹਾਂਜੀ। ਹਾਂਜੀ ਹਾਂਜੀ ਵਧੀਆ ਬਣਿਆ ਦਾ ਏਥੇ ਦਾ ਮੌਸਮ।
ਬਾਰਿਸ਼ ਆ ਰਹੀ ਹੈ ਨਹੀਂ ਆ ਰਹੀ
ਬਾਰਿਸ਼ ਤਾਂ ਬਹੁਤ ਆਏਗੀ ਇੱਥੇ
ਠੰਡਾ ਹੋਇਆ ਦ ਮੌਸਮ
ਹਾਂਜੀ ਹਾਂਜੀ ਬਹੁਤ ਠੰਡਾ ਆ ਫੁੱਲ ਬਾਜੁ ਦੇ ਕੱਪੜੇ ਪੈਂਦੇ ਪਏ ਨੇ ਇਥੇ ਤਾਂ।
ਅੱਛਾ
ਹਾਂਜੀ ਉਹ ਤਾਂ ਏ। ਹਾਂਜੀ ਹਾਂਜੀ ਖਾ ਲਈਏ ਰੋਟੀ ਤਾਂ ਬਸ ਹੁਣ ਆਪਾਂ ਪਾਰਕ ਆਏਦੇ ਸੀ ਸੈਰ ਕਰਨ ਮੈਂ ਕਿਹਾ ਚੱਲ ਸੈਰ ਕਰ ਲਾ ਥੋੜੀ ਬਹੁਤੀ
ਹਾਂਜੀ।
ਤੁਸੀਂ ਗਏ ਨੀ ਕਿਤੇ ਛੁੱਟੀਆਂ ਚ ਘੁੰਮਣ
ਹੋ ਆਏ ਸੀ।
ਕਿਥੇ ਗਏ ਸੀ ਤੁਸੀਂ?
ਰਿਸ਼ੀਕੇਸ ਗਏ ਸੀ।
ਰਿਸ਼ੀਕੇਸ਼ ਚ ਤੁਸੀਂ ਕੀ ਕੀ ਵੇਖਿਆ?
ਬੜਾ ਕੁਛ
ਬੜਾ ਕੁਛ ਥੋੜਾ ਹਿੰਟ ਤਾਂ ਦੱਸੋ ਆਪਾਂ ਵੀ ਜਾਵਾਂਗੇ ਨਾਲ ਹਾਲੇ
ਉਦੋਂ ਪਹਿਲੇ ਹਰਿਦੁਆਰ ਗਏ ਸੀ ਫੇਰ ਉਦੋਂ ਰਿਸ਼ਕੇਸ਼ ਗਏ ਸੀ।
ਅੱਛਾ ਜੀ, ਕਹਿੰਦੇ ਨੇ ਵਧੀਆ ਬਣਿਆ ਦਾ।
ਹਾਂਜੀ ਬੜਾ ਵਧੀਆ ਬਣਿਆ ਦਾ।
ਬਾਕੀ ਮੈਨੂੰ ਤਾਂ ਪਤਾ ਨੀ ਹਲੇ ਮੈਂ ਕਦੇ ਗਈ ਨੀ ਨਾ ਉੱਥੇ।
ਮੈਂ ਵੀ ਪਹਿਲੀ ਵਾਰ ਹੀ ਗਿਆ ਸੀ।
ਅੱਛਾ। ਮੈਂ ਵੀ ਕਦੀ ਗਈ ਨੀ ਉੱਥੇ।
ਅੱਛਾ। ਅਸੀਂ ਤੇ ਅਸੀਂ ਤੇ ਟ੍ਰਿਪ ਤੇ ਗਏ ਸੀ। ਸਕੂਲ ਦੀ ਟ੍ਰਿਪ ਬੰਨੀ ਸੀ ਓਥੇ ਦੀ।
ਅੱਛਾ -ਅੱਛਾ ਮੈਂ ਤਾਂ ਵਰਿੰਦਾਵਨ ਗਈ ਦੀ ਸੀ।
ਕਾਲਜ ਦੀ ਟ੍ਰਿਪ ਬੰਨੀ ਸੀ ਨਾ।
ਅੱਛਾ ਤੇ ਹਾਂ ਕੋਲੇਜ ਦੀ ਬਣ ਜਾਂਦੀ ਆ ਵੈਸੇ ਤਾਂ।
ਹਾਂ।
ਮੈਂ ਵੀ ਵਰਿੰਦਾਵਨ ਗਈ ਦੀ ਸੀ ਘੁੰਮਣ।
ਕਿੰਨੇ ਦਿਨ ਲੱਗ ਗਏ।
ਮੈਂ ਅੱਠ ਦਿਨ ਲਾ ਕੇ ਆਈ ਆਂ।
ਅੱਠ ਦਿਨ।
ਹਾਂਜੀ ਅੱਠ ਦਿਨ ਲਾ ਕੇ ਆਈ ਆਂ ਮੈਂ ਤਾਂ।
ਆਹੋ ਹੁਣ ਕਿਥੇ ਜਾਣਾ ਘੁੰਮਣ।
ਹੁਣ ਦੇਖਣਾ ਕਿੱਥੇ ਸਲਾਹ ਬਣਦੀ ਏ। ਕੋਈ ਨੀ ਤੁਸੀਂ ਸਲਾਹ ਬਣਾਓ ਇੱਕਠੇ ਚੱਲਾਂਗੇ ਘੁੰਮਣ ਕੋਲੇਜ ਕੋਲੇਜ ਦੀ ਟ੍ਰਿਪ।
ਠੀਕ ਏ।
ਹਾਂਜੀ ਹਾਂਜੀ ਉਹ ਤਾਂ ਹੀ ਏ।
ਉਹ ਨੈਨੀਤਾਲ ਦੀ ਟਰਿੱਪ ਬਣਾਵਾਂਗੇ।
ਕੋਈ ਨੀ ਹਾਂ ਨਾਲੇ ਤੁਸੀਂ ਨੈਨੀਤਾਲ ਦੀ ਬਣਾ ਲਓ ਟ੍ਰਿਪ ਤਾਂ। ਨੈਨੀ ਤਾਲ ਵੀ ਘੁੰਮ ਮ ਆਵਾਂਗੇ ਹਾਂਜੀ ਮੌਸਮ ਤਾਂ ਬੜਾ ਠੰਡਾ ਹੋਏਦਾ ਬਰਸਾਤ ਆਏ ਦੀ ਹੈ। ਸਾਡੇ ਇੱਥੇ ਤਾਂ।
ਸਾਡੇ ਏਧਰ ਵੀ ਆਈ ਸੀ। ਦੁਪਹਿਰੇ।
ਅੱਛਾ ਸਾਡੇ ਇੱਥੇ ਵੀ ਆਈ ਦੀ ਆ ਬਸ।
ਅੱਛਾ।
ਹੁਣ ਰੋਡਾ ਤੇ ਵੀ ਮੀਂਹ ਵਗੈਰਾ ਭਰ ਜਾਂਦਾ ਇੱਥੇ ਤਾਂ।
ਹੂੰ ਕੱਲ ਜਾਣਾ ਕੋਲੇਜ।
ਹੂੰ ਹਾਂਜੀ ਕੱਲ ਤਾਂ ਜਾਣਾ ਈ ਆ। ਹਾਂਜੀ।
ਕੀ ਟਾਈਮ ਏ ਕੋਲੇਜ ਦਾ।
ਅਹ ਮੇਰਾ ਕੋਲੇਜ ਦਾ ਟਾਈਮ ਏ। ਟੈਨ ਦਸ ਵਜੇ ਸਵੇਰੇ।
ਸਵੇਰੇ ਦਸ ਵਜੇ ਤੋਂ ਕਿੰਨਾ ਚਾਰ ਵਜੇ ਤੱਕ।
ਹਾਂਜੀ ਹਾਂਜੀ ਚਾਰ ਵਜੇ ਤੱਕ ਨਾ।
ਹਾਂ।
ਮਹਿੰਗਾਈ ਬੜੀ ਹੋਈ ਦੀ ਹੈ। ਕੋਲਜਾਂ ਦੀ ਫੀਸਾਂ ਤਾਂ ਮਹਿੰਗਾਈ ਇਡੀ। ਮੰਹਿਗਾਈ। ਮੈਂ ਕਹਿ ਰਹੀ ਹਾਂ। ਜਿੱਦਾਂ ਸਕੂਲ ਦੀ ਫੀਸ ਕੋਲੇਜ ਦੀ ਫੀਸ ਹੋ ਗਈ ਹੈ। ਸਕੂਲ ਦੀ ਫੀਸ ਹੋ ਗਈ ਹੈ।
ਹਾਂਜੀ।
ਬੜੀ ਮਹਿੰਗਾਈ ਹੋਈ ਦੀ ਹੈ। ਬਹੁਤ ਜਿਆਦਾ ਕਿਤਾਬਾਂ ਇਡੀਆ ਮਹਿੰਗੀਆਂ ਆਉਂਦੀਆਂ ਨੇ।
ਵੀਹ ਹਜ਼ਾਰ ਦੀ ਖਾਲੀ ਕਿਤਾਬਾਂ ਆਉਦੀਆਂ ਨੇ।
ਹਾਂਜੀ ਹਾਂਜੀ ਉਹ ਤਾਂ ਹੈ। ਔਰ ਪੇਪਰ ਪੇਪਰ ਵਗੈਰਾ ਦੇ ਅਲੱਗ ਲੈਂਦੇ ਨੇ ਐ ਤਾਂ।
ਹਾਂਜੀ ਹਾਂਜੀ।
ਹਾਂਜੀ ਉਹ ਤਾਂ ਹੈ ਈ। ਬਹੁਤ ਟਫ ਹੁੰਦੇ ਨੇ ਪੇਪਰ ਤਾਂ ਬਹੁਤ ਜ਼ਿਆਦਾ ਔਖੇ ਆਉਂਦੇ ਨੇ ਬੜੇ ਪੇਪਰ।
ਇਹ ਸਕੂਲ ਲਾਈਫ ਹੀ ਠੀਕ ਹੁੰਦੀ ਹੈ ਨਾ ਵੈਸੇ।
ਹਾਂਜੀ ਹਾਂ ਸਕੂਲ ਲਾਈਫ ਠੀਕ ਆ।
ਕੋਲੇਜ ਤੇ ਜਦ ਮਰਜ਼ੀ ਬੰਦਾ ਘਰ ਚੱਲ ਜੇ। ਐਵੇਂ ਹੈਗਾ ਕੋਲੇਜ ਤੇ।
ਹਾਂਜੀ ਲੇਕਿਨ ਨਾ ਅ ਜਿਹੜੇ ਬੱਚੇ ਹੁਣ ਟੇਂਥ ਚੜ੍ਹੇ ਨੇ ਨਾ ਸਕੂਲ ਦੇ।
ਹਾਂਜੀ।
ਇਹਨਾਂ ਦੀ ਟੇਂਥ ਤੇ ਬੜੀ ਔਖੀ ਹੋ ਗਈ ਏ।
ਹਾਂਜੀ ਬੋਰਡ ਹੈਗੀ ਏ ਨਾ।
ਹਾਂਜੀ ਬੋਰਡ ਏ ਨਾ ਤੇ ਜਿੱਦਾਂ ਪਹਿਲੇ ਮੈਡਮਾ ਚੈੱਕ ਕਰਦੀ ਸੀ ਪੇਪਰ। ਹੁਣ ਤਾਂ ਏ ਆਈ ਪੇਪਰ ਚੈੱਕ। ਕਰੇ ਏ ਆਈ ਚੈੱਕ ਕਰਦਾ ਪੇਪਰ ਕੰਪਿਊਟਰ ਕਹਿੰਦਾ ਪਏਨੇ ਕਰੇਗਾ।
ਹਾਂਜੀ-ਹਾਂਜੀ।
ਔਰ ਪਹਿਲਾਂ ਤਾਂ ਜਿੱਦਾਂ ਮਾਰਕਸ ਮਿਲ ਜਾਂਦੇ ਨੇ ਸਕੂਲੋਂ।
ਹਾਂਜੀ।
ਵੀਹ ਮਿਲ ਜਾਂਦੇ ਸੀ ਹੁਣ ਤੇ ਕਹਿੰਦੇ ਉਹ ਵੀ ਤਾਂ ਮਿਲਣਗੇ ਜਦੋਂ ਬੱਚਾ ਪੇਪਰਾਂ ਚ ਸਾਰੇ ਚ। ਪਾਸ ਹੋਏਗਾ ਹਾਂਜੀ-ਹਾਂਜੀ। ਹਾਂਜੀ ਉਹ ਕਹਿੰਦੇ ਨਹੀਂ ਤੇਂਤੀ ਲਿਆਣੇ ਹੀ ਲਿਆਣੇ ਨੇ ਪਹਿਲੇ ਸਤਾਈ ਵਾਲਾ ਪਾਸ ਹੁੰਦਾ ਸੀ।
ਹਾਂਜੀ ਹੁਨ ਤੇ ਸਤਾਈ ਤੋਂ ਉੱਪਰ ਲਿਆਣੇ ਨੇ ਹੁਣ।
ਹਾਂਜੀ ਹੁਣ ਤੈਨਤੀ ਵਾਲਾ ਪਾਸ ਹੋਏਗਾ ਹਾਂਜੀ ਉਹ ਤਾ ਹੈ।
ਹਾਂਜੀ।
ਬੜੀ ਔਖੀ ਪੜ੍ਹਾਈ ਹੋਗੀ ਬੱਚੇ ਵੀ ਵਿਚਾਰੇ ਕੀ ਕਰਨਗੇ।
ਤੁਹਾਡੇ ਬੱਚੇ ਠੀਕ ਨੇ ਹੁਨ।
ਹਾਂਜੀ-ਹਾਂਜੀ ਸਭ ਠੀਕ ਨੇ।
ਸਕੂਲ ਜਾ ਰਹੇ ਨ।
ਹਾਂਜੀ-ਹਾਂਜੀ ਇੱਕ ਸਕੂਲ ਜਾਂਦਾ ਤੇ ਇੱਕ ਸਕੂਲ ਇੱਕ ਕੋਲੇਜ ਜਾਂਦੀ ਏ ਮੇਰੀ ਕੁੜੀ।
ਹਾਂਜੀ ਕਿਹੜੀ ਕਲਾਸ ਚ ਤੁਹਾਡਾ ਮੁੰਡਾ।
ਮੁੰਡਾ ਮੇਰੀ ਟਵੈਲਥ ਚ ਏ।
ਇੱਕ ਟਵੈਲਥ ਚ ਏ ਤੇ ਇੱਕ ਕਾੱਲੇਜ ਚ ਏ।
ਹਾਂਜੀ।
ਹ ਹਾਂਜੀ ਹੋਰ ਸੁਨਾਓ ਤੁਸੀਂ। ਹੋਰ ਤੁਹਾਡਾ ਉੱਥੇ ਕਿੱਦਾਂ ਦਾ ਬਣਿਆ ਦਾ ਮੌਸਮ।
ਹੈ ਤੇ ਵਧੀਆ ਏ ਮੌਸਮ।
ਵਧੀਆ ਬਣਿਆ ਦਾ।
ਹਾਂਜੀ।
ਜਦੋਂ ਮੀਂਹ ਆਏ ਨਾ ਫੇਰ ਬਾਅਦ ਚ ਥੋੜ੍ਹੀ ਗਰਮੀ ਵੀ ਹੋ ਜਾਂਦੀ ਏ।
ਹਾਂਜੀ ਗਰਮਾਇਸ਼ ਹੋ ਜਾਂਦੀ ਏ ਬੜੀ।
ਹਾਂਜੀ ਉਹ ਤਾਂ ਏ।
ਹਾਂਜੀ।
ਤੁਸੀਂ ਸ਼ੋਪਿੰਗ ਔਫਲਾਈਨ ਕਰਦੇ ਹੋ ਜਾਂ ਔਨਲਾਈਨ ਕਰਦੇ ਓ।
ਔਨਲਾਈਨ ਕਰਨੇ ਆ ਅਸੀਂ ਤੇ ਕਦੇ ਔਨਲਾਈਨ ਕਦੀ ਔਫਲਾਈਨ।
ਤੇ ਸਮਾਨ ਵਗੈਰਾ ਠੀਕ ਆਂਦਾ ਤੁਹਾਡਾ।
ਹਾਂਜੀ ਸਮਾਨ।
ਅੱਛਾ ਨਹੀਂ ਜਦੇ ਕਦੀ ਕ। ਹਾਂ ਵੈਸੇ ਤਾਂ ਆਪਾਂ ਜਿੱਦਾਂ ਉਹ ਕਦੀ ਓਨਲਾਈਨ ਵੀ ਕਰਨੇ ਆ।
ਹਾਂਜੀ।
ਤੇ ਕਦੇ ਔਫਲਾਈਨ ਵੀ ਕਰਨੇ ਆ ਸ਼ੋਪਿੰਗ।
ਹਾਂਜੀ।
ਜਿੱਦਾਂ ਔਨਲਾਈਨ। ਹਾਂ ਔਨਲਾਈਨ ਚ ਜ਼ਿਆਦਾ ਇਹ ਹੁੰਦਾ ਜਿੱਦਾਂ ਕਦੇ ਕਦਾਰ ਅਹ। ਪੈਹੇ ਹੈ ਨਹੀਂ ਆਦੇ।
ਹਾਂਜੀ- ਹਾਂਜੀ-
ਹੈਂ ਤੇ ਕਦੀ ਕਧਾਰ ਆ ਜਾਂਦੇ ਨੇ ਇਦਾਂ ਈ ਹੁੰਦਾ ਵੈਸੇ ਜ਼ਿਆਦਾਤਰ ਤੇ ਮੈ ੳਫ ਫਲਾੈ ਨਹੀ ਕਰਨੀ ਹਾਂ
ਹਾਂਜੀ-
ਕਿਉਕਿ ਅੱਜ ਕਲ ਦੀ ਦ ਬਲਿੰਕਟ ਵਗੈਰਾ ਵੀ ਚਲ ਗਏ ਨੇ ਕਿੰਨੇ
ਹਾਂਜੀ- ਹਾਂਜੀ-
ਬਲਿੰਕਟ ਚੀਜ਼ ਦਾ ਕੋਈ ਵੀ ਚੀਜ਼ ਮੰਗਾਣੀ ਬਲਿੰਕਟ ਚ ਘਰ ਈ ਆ ਜਾਂਦੀ ਏ। ਹੈਨਾ ਇਦਾਂ ਆਲਸ ਦਾ ਹੈ ਵੈਸੇ ਜਿਦਾਂ ਕਹਿੰਦੇ ਨੇ ਵੀ ਜਿਨੀ ਅਮੀਰ ਹੁੰਦੇ ਨੇ ਉੇਨਹੀ ਮਿੰਟ 'ਚ ਬੁਲਾ ਲੈਂਦੇ ਨੇ ਬਲਿੰਕਟ ਨੂੰ ਵੀ ਇਹ ਲਿਆ ਦਿਓ ਟਮਾਟਰ ਆਲੂ ਪਿਆਜ ਅੱਜ ਕਲ ਤੇ ਇਹ ਵੀ ਆਨ ਲਗ ਗਏ ਨੇ
ਹਾਂਜੀ।
ਹਾਂਜੀ, ਉਹ ਤਾਂ ਹੈ।
ਚਲੋ, ਠੀਕ।
ਠੀਕ ਹੈ ਜੀ। ਸਤ ਸ਼੍ਰੀ ਅਕਾਲ, ਵੀਰ ਜੀ।